ਹੈਲੋ ਹੈਲੋ ਹੈਲੋ ਮੈਂਮ ਕੈਸੇ ਓ
ਬਸ ਠੀਕ ਹੂੰ ਮੈਮ ਆਪ ਸੁਣਾਓ ਕੈਸੇ ਓ
ਮੈਂ ਵੀ ਠੀਕ ਊ ਆਵਾਜ਼ ਆ ਰੀ ਐ ਆਪਕੋ ਮੇਰੀ
ਹਾਂਜੀ ਆਵਾਜ਼ ਆ ਰੀ ਐ ਥੋੜ੍ਹੀ ਆਪ ਹਲਕੇ ਬੋਲ ਰੇ ਓ ਲੇਕ ਥੋੜਾ ਸਾ ਉਚਾ ਬੋਲੋ ਬਸ ਆ ਜਾਏਗੀ ਆਵਾਜ਼
ਹਾਂਜੀ ਹਾਂਜੀ ਅਬ ਆ ਰੀ ਐ
ਕੈਸੇਓ
ਮੈਂ ਬਸ ਬੜੀਆ ਆਪ ਸੁਣਾੋੳ ਕੈਸੇ ਹੋ ਕਿਆ ਚੱਲ ਰਿਹਾ ਆਜ ਕਲ ਛੁੱਟੀਆਂ ਪੜ ਗਈ ਬੱਚੇ ਕੋ ਛੁੱਟੀਆਂ ਡਲਵਾ ਦੀ ਆਪ ਨੇ
ਇਸ ਵਾਰ ਥੋੜੀ ਜ਼ਿਆਦਾ ਮਿਲ ਗਈ ਹੈ ਗਰਮੀ ਵੀ ਬਹੁਤ ਹੈ ਚਲੋ ਲਾਸਟ ਈਅਰ ਤੋਂ ਬਹੁਤ ਕਮ ਥੀ ਇਸ ਬਾਰ ਹੈ ਫਿਫਟੀ ਟੂ ਤੋਂ ਮਲੀ ਹੈ
ਸਹੀ ਬਾਤ ਹੈ ਬੱਚੇ ਤੰਗ ਵੀ ਬਹੁਤ ਕਰਤੇ ਹੈ ਛੁੱਟੀਆਂ ਮਿਲ ਜਾਏ ਇਨਕ
ਅ ਯ ਬੱਚੇ ਜੋ ਤੰਗ ਕਰਤੇ ਹੈ ਨਾ ਇਸ ਵੀ ਸੋਲਊਸ਼ਨ ਨਿਕਾਲਾ ਹੈ ਦੇਖੋ ਇੱਕ ਤਾਂ ਬੱਚੱਚੋਂ ਕੀ ਆਪਕ ਪਤਾ ਸਮਰ ਵੇਕੇਸ਼ਨ ਮੇ ਜੋ ਹਮ ਹਲੀਡੇ ਹੋਮਵਰਕ ਦੇਤੇ ਹੈ ਉਹ ਵੀ ਹੈ ਬੱਚੇ ਬੀ ਰੱਖ ਕੇ ਲਈ ਵੈੇ ਐਟੀਿਵਿਟੀਜ਼ ਦੀ ਹੈ ਪ੍ਰੋਜੈਕਟ ਕਲ ਦੀ ਹੋਈ ਹੈ ਬੱਚੇ ਕੋ ਪ੍ਰੋਜੈਕਟ ਬਣਾੇ ਕੇ ਲ ਦਿਏ ਹੋਏ ਹੈ
ਹਮ ਹਮ
ਹਾਨ ਤੂੰ ਬਹੁਤ ਹੈ ਫਿਰ ਪਲੱਸ ਇੱਕ ਔਰ ਹੈ ਆਪਕੌ ਮੈਸੇਜ ਭੇਜਾ ਥਾ ਵਟਸਐਪ ਪਰ ਸਭ ਬੱਚੋ ਕੋ ਆਪ ਨੇ ਸ਼ਾਇਦ ਮੁਝੇ ਲਗਤਾ ਆਪ ਕੇ ਨੋਟਿਸ ਮੈਂ ਨਹੀਂ ਆਈ ਇਹ ਚੀਜ਼
ਅਰੇ ਮੈਂ ਮੈਂ ਨੇ ਉਸੀ ਕੇ ਲਿੇਏ ਕਾਲ ਕਿਆ ਥਾ ਆਪਕੋ ਇਹਨੌ ਨੇ ਇਤਨਾ ਤੰਗ ਕੀਤਾ ਹੋਇਆ ਘਰ ਪੇ ਉੱਪਰ ਸ ਨਨੰਦ ਕੇ ਬੱਚੇ ਵੀ ਆ ਗਏ ਹੈ ਬਹੁਤ ਹੀ ਇਹ ਤੰਗ ਕਰਦੀ ਹੁਆ ਹੈ ਅਬ ਮੈਂ ਬਹੀ ਪੁੱਛਾ ਨਹੀਂ ਕਿਹਾ ਚਲੋ ਬਹੁਤ ਹਮੇ ਤ ਤੰਗ ਕਰਦੀ ਹੁਆ ਹੈ ਚੁੱਪ ਹੀ ਨਹੀਂ ਕਰਦੇ ਪੂਰਾ ਦਿਨ ਦਿਨ ਲੜਤੇ ਝਗੜਤੇ ਰਹਿ ਅਤੇ ਬਹੁ ਤੰਗ ਕਰਦੀ ਮੈਂਨੇ ਉਸੇ ਕੇ ਲ ਕਾਲ ਮੈਂ ਕਿਹਾ ਪੁੱਛ ਸਮਰ ਕੈਪ ਕਬ ਲਗ ਰਹੇ ਹੈ ਸਮਰ ਕੈਪ ਕਬ ਲਗ ਰਹੇ ਹੈ ਪੁੱਛੂ ਮੈਡਮ
ਸਮਰ ਕੈਂਪ ਤੋਂ ਕੱਲ ਸ ਲੱਗ ਚੁੱਕੇ ਹੈ ਦਸ ਜੂਨ ਸ ਹਮਾਰਾ ਥ ਇਹ ਦਸ ਜੂਨ ਪੱਚੀ ਪੀ ਜੂਨ ਤੱਕ ਟਵੈਂਟੀ ਫਿਫਥ ਤੱਕ ਹੈ ਮਤਲਬ ਫਿਫਟੀਨ ਡੇਜ਼ ਕਾ ਰੱਖਾ ਹੋਇਆ ਹੈ ਸਮਰ ਕੈਂਪ ਮੈਂ ਵਹੀ ਮੇਰਾ ਮੈਂ ਲਿਸਟ ਚੈੱਕ ਕਰ ਰਹੀੀ ਦੇਖਾ ਕਿ ਬਸ ਇਸੀ ਆਪ ਆਪਕੇ ਲ ਸੋਚ ਰਹੀੀ ਮੈਂ ਕਿਹਾਿਆ ਇਨ ਪੇਰੈਂਟਸ ਨੇ ਕਾਲ ਨਹੀਂ ਕੀ ਬਾਕੀ ਕਫ਼ੀ ਬੱਚੋ ਨੇ ਪਾਰਟੀਸਪੇਟ ਕੀ ਹੈ ਆ ਰਹੇ ਹੈ ਬੱਚੇ ਆਪ ਮੈਂ ਵੈਸੇ ਚਾਹ ਰਹੀੀ ਕਿ ਆਪ ਕਰੇ
ਬਸ ਬਸ ਮੈਂਨ ਕਰਨੀ ਤੀ ਆਪ ਕੋ ਕਾਲ ਮੈਂ ਯ ਦੋ ਦਿਨ ਸ ਸੋਚ ਰਹੀ ਹ ਪਰ ਘਰ ਪੇ ਸਭ ਇਤਨਾ ਸਭ ਆਏ ਹੋਏ ਹੈ ਟਾਈਮ ਨੀ ਲਗ ਰਿਹਾ ਫੋਨ ਪਕੜ ਕੇ ਕੁਛ ਦੇਖੋ ਵੀ ਪਰ ਨਾ ਐਸਾ ਹੋਤਾ ਤਾਂ ਮੈਂ ਦੇਖ ਹੀ ਲਤੀ ਮੁਝ ਪਤਾ ਚੱਲ ਹੀ ਜਾ ਕਿ ਬੱਚੇ ਕਬ ਲ ਕਬ ਲਗ ਰਹੀ ਹੈਰ ਨਾ ਮੇਰੇ ਤਾਂ ਦੋ ਦਿਨ ਜੋ ਇਤਨ ਹੈਕਟ ਗ ਮੇਰਾ ਤੋਂ ਆਰਾਮ ਸ ਨਿਕਲ ਜਾਤੇ ਉਹ ਦੋ ਦਿਨ ਇਹ ਟੁੱਪੀ ਨੀ ਕਰ ਹੈ ਯਾਰ ਬ ੇ ਬਹੁਤ ਤੰਗ ਕਰਤੇਗਾ ਤੁਮ ਬਹੁਤ
ਚਲੋ ਕੋਈ ਬਾਤ ਨ ਅਗਰ
ਹਮ ਹਮ
ਟੂ ਡੇਜ਼ ਕੀ ਹੀ ਬਾਤ ਹੈ ਕੱਲ ਵੀ ਜੁਇਨ ਕਰ ਸਕਤਾ ਹੈ।
ਕਿੱਤੇ ਦਿਨ ਹੋ ਗਿਆ ਸਮ ਸਮਰ ਕੈਂਪ ਸ਼ੁਰੂ ਹੋਏ
ਟੂ ਡੇਜ਼। ਟਨਥ ਸਟਾਰਟ ਇਲੇਵਨਥ ਹੈ ਹਮ
ਯਾਰ ਮੁਝੇ ਇੱਕ ਚੀਜ਼ ਬਤਾਓ ਮੁਝੇ ਅਗਰ ਜੈਸੇ ਮੇਰਾ ਬੇਟਾ ਜਬ ਆਏਗਾ ਤੋ ਮੁਝੇ ਨਨਦ ਕੇ ਬੱਚੇ ਰਹਿ ਜਾਗੇ ਅਗਰ ਮੁਝੇ ਆਊਟਸਾਈਡਰ ਆਪਕੇ ਸਾਥ ਭੇਜਣੇ ਹੋ ਉਸਮੇ ਸਮਰ ਕੈਪਸ ਮੈਂ ਕਿਆ ਹੈਕ ਕਿਆ ਫੀ ਰਹੇਗੀ।
ਆਊਟਸਾਈਡਰਸ ਕੇ ਫਾਈਵ ਹੰਡਰੇੇਡ ਐਕਸਟਰਾ ਹੈ ਬਸ ਉਹ ਵੀ ਜੁਆਇਨ ਕਰ ਸਕ ਆਊਟਸਾਈਡਰਸ ਆਤੇ ਹੈ ਬਹੁਤ ਹੈ ਬੱਚੇ ਜਿਤਨੇ ਆਪਣੇ ਸਮਝੋ ਉਤਨੇ ਹੀ ਬਾਹਰ ਕੇ ਹੈ ਬਟ ਯ ਹੈ ਬਸ ਉਹ ਕੀ ਫੀ ਕਾ ਜੋ ਹੈ ਸਟਕਚਰ ਫ ਉਸਮੇ ਹਮ ਨੇ ਫਾਈਵ ਹੰਡਰੇੇਡ ਕੋ ਐਕਸਟਰਾ। ਕੀ ਹੈ ਐਡਕੀ ਹੈ। ਹਾਂ ਕਿਉਂਕਿ ਆਪਣੇ ਸਕੂਲ ਕੇ ਬੱਚੋਂ ਕ ਇਹੀ ਫ਼ਾਇਦਾ ਕਿਕੋ ਯ ਲੈਸ ਮਿਲਾ
ਅੱਛਾ ਅੱਛਾ ਚਲ ਯਾਰ ਇਹ ਤਾਂ ਫਿਰ ਬੜੀਆ ਫਿਰ ਇਸਮੇਂ ਹੈ ਕਿਆ ਕਿਆ ਸਭ ਦੇ ਜੋ ਕਿਆ ਫੀਚਰ ਹੈ ਖਿਲਾ ਰਹੇ ਹੋ ਕਿ ਐਕਟੀਵਿਟੀਜ ਕਰਵਾ ਰਹੇ ਹੋ।
ਇਨਕੇ ਫੀਚਰਸ ਮੈਂ ਸਵਿਮਿੰਗ ਵੀ ਹੈ। ਸਪੋਰਟਸ ਕੋ ਵੀ ਐਡ ਕੀ ਹੈ ਬੈਡਮਿੰਟਨ ਹੈ। ਬੈਡਮਿੰਟਨ ਕੇ ਵੀ ਪਲੇਅਰਸ ਮੈਂਨੇ ਦੇਖਾ ਹੈ ਰਨਿੰਗ ਵੀ ਕਰਵਾ ਰਹੇ ਹੈ ਬੱਚੋ ਕੋ ਸਵਿਮਿੰਗ ਰਨਿੰਗ ਬੈਡਮਿੰਟਨ ਖੇਲ ਰਹੇ ਹੈ ਬੱਚੇ ਮਤਲਬ ਕੀ ਹਮ ਨੇ ਨਾ ਇਨ ਵੀ ਇੱਕ ਟਾਈਮ ਟੇਬਲ ਬਣਾਇਆ ਜੈਸੇ ਕਿ ਇੱਕ ਦਿਨ ਹੋ ਗਿਆ ਸਪੋਰਟਸ ਵਾਲਾ ਇੱਕ ਦਿਨ ਹੋ ਗਿਆ ਸਵਿਮਿੰਗ ਵਾਲਾ ਇੱਕ ਦਿਨ ਹੋ ਗਿਆ ਡਾਂਸਿੰਗ ਚੀ ਲੀ ਹੈ ਔਰ ਪਲੱਸ ਇੱਕ ਦਿਨ ਗੇਮਸ ਹੈ। ਗੇਮਸ ਆਪ ਕੁਛ ਵੀ ਸੋਚ ਸਕਦੇ ਹੋ ਬੱਚੋਂ ਕੋ ਜੋ ਪ੍ਰੈਫਰ ਕਰਤੇ ਐ। ਅੰਤਾਕਸ਼ਰੀ ਜੈਸੇ ਔਰ ਸਿੰਗਿੰਗ ਵਗੈਰਾ ਉਹ ਵੀ ਬੱਚੇ ਦੇਖੋ ਇੱਕ ਪਤਾ ਕਿ ਸਮਰ ਕੈਂਪ ਇੱਕ ਤਰੀਕੇ ਕਿਸੇ ਬੱਚੋਂ ਕੀ ਜੋ ਐਸੀ ਸਕਕਿਲਸ ਜੋ ਸਕੂਲ ਮੈਂ ਨਹੀਂ ਵੀ ਕਈ ਬਾਰ ਬੱਚੇ ਆਪਣਾ ਸ਼ੋਅ ਕਰ ਪਾਤੇ ਹੈ ਤਾਂ ਯਾ ਆ ਕਰ ਬੱਚੇ ਇਜ਼ਲੀ ਕਰ ਸਕਤੇ ਹੈ।
ਹਮ, ਸਹੀ ਬਾਤ ਹੈ।
ਹੈ ਕਿ ਪੜ੍ਹਾਈ ਹਮਨੇ ਸਿਰਫ ਇੱਕ ਪਲੇ ਵੇ ਸਿਸਟਮੇ ਰੱਖ ਉਸਕੋ ਐਸੇ ਰਿਟਰਨ ਵਰਕ ਕੁਛ ਵੀ ਨਹੀਂ ਸਿਰਫ ਇੰਜੋਏ ਕੇ ਲਿਏ ਫਿਫਟੀਨ ਡੇਜ਼ ਬੱਚੇ ਇੰਜੋਏ ਕਰੇ।
ਚਲੋ ਯਾਰ ਯੇ ਠੀਕ ਕੇ ਬੱਚੇ ਚਲੋ ਇੰਜੋਏ ਵੀ ਕਰਦੇ ਕੁੱਛ ਸਿੱਖ। ਵੀ ਹੈ ਔਰ ਸਭ ਸੇ ਬੜੀ ਬਾਤ ਏ।
ਹਾਂ- ਹਾਂ ਵੋ ਤੋ ਹੈ ਬੱਚੋ ਕੇ ਲਿਏ ਕੀ ਹੈ ਬਸ ਚਲੋ ਐਸਾ ਤਾਂ ਕੁਛ ਨਹੀਂ ਸਭ ਠੀਕ ਹੋ ਜਾਏਗਾ ਆਪ ਭੇਜੋ ਹੋ ਜਾਏਗਾ ਬੱਚੇ ਕੇ ਸਾਥ।
ਅੱਛਾ- ਅੱਛਾ। ਕੋਈ ਨੀ ਮੈਂ ਭੇਜਤੀ ਹੂੰ ਹਾਂ। ਪਤਾ ਨੀ ਮੁਝੇ ਸਮਝ ਹੀ ਨਹੀਂ ਆਇਆ ਕਭੀ ਸ਼ੁਰੂ ਹੁਆ ਧਿਆਨ ਹੀ ਨਹੀਂ ਦੀਆਂ ਮੈਂਨੇ ਫੋਨ ਮੇ ਆਪਨਾ ਮੈਂ ਦੇਖਤੀ ਭੇਜਤੀ ਨੇ
ਨਹੀਂ ਮੈਸੇਜ ਤਾਂ ਸਭ ਕੋ ਦਿਆਂ ਥਾ ਅਭ ਇਹ ਹੈ ਕਿ ਇੱਕ ਦੋ ਪੇਰੈਂਟਸ ਐਸੇ ਨਹੀਂ ਲੇਟ ਕਰ ਪਾਏ। ਮੈਂ ਵੀ ਵੈਸੇ ਨੀ ਦੇਖਾ ਇਨਫੋਰ ਮੈਂ ਜਾ ਕਰ, ਤੋ ਹਮ ਕੋ ਹਮਨੇ ਅੱਜ ਯਹੀ ਪਲਾਨ ਕਰ ਰਹੇੇ ਕਿ ਪਰਸਨਲ ਕੋਲ ਕਰੇ ਹਮ ਪਰਸਨਲ ਕੋਲ ਕਰੇ। ਤੋ ਅਐਸੇ ਨਹੀਂ ਵੀ ਕਈ ਪਰ ਪੜ ਪਾਤਾ ਲੋਕ ਤੋਂ ਚਲੋ ਐਸਾ ਤਾਂ ਕੁਛ ਨਹੀਂ ਹੈ ਆਪ ਭੇਜ ਸਕਦੇ ਹੋ, ਯੂਨੀਫਾਰਮ ਕਭੀ ਵੀ ਕੁਛ ਨਹੀਂ ਹੈ ਜਾਂ ਯੂਨੀਫਾਰਮ ਹਮ ਨਹੀਂ ਨਹੀਂ। ਨਾ-ਨਾ-ਨਾ-ਨਾ। ਔਰ ਫਿਫਟੀਨ ਡੇਜ਼ ਮੈਂ ਹਮਾਰੀ ਦੋ ਟ੍ਰਿਪਸ ਹੈ ਬਾਹਰ ਇੱਕ ਤਾਂ ਬੱਚੋ ਕੋ ਪਿਕਨਿਕ ਲੈ ਜਾਏਗੇੇ। ਤੋਂ ਬੱਚੋਂ ਕੋ ਹਮ ਪਿਕਨਿਕ ਲੈ ਜਾਏਗੇ ਜ਼ਿਆਦਾ। ਦੂਰ ਨਹੀਂ ਲੈ ਕਰ ਜਾਏਗੇ ਵਨਡੇ ਕਾ ਹੋਗਾ ਜੈਸੇ ਕਿ ਮੋਰਨਿੰਗ ਨਿਗ ਮੇਂ ਜਾਏਂਗੇ ਇਵਨਿੰਗ ਤੱਕ ਬੱਚੇ ਘਰ ਪਰ ਮਤਲਬ ਕਿ ਨਾਈਟ ਸਟੇ ਕ ਨਹੀਂ ਹਮ ਨੇ ਰੱਖਾ ਹੈ ਤੋ ਇੱਕ ਤਾਂ ਯੇ ਪਿਕਨਿਕ ਹੋ ਗਈ ਹੈ ਹਮਾਰੀ ਬੱਚੋਂ ਕੀ ਇੱਕ ਹਮ ਐਸੇ ਹੀ ਸੋਚ ਰਹੇ ਤੇ ਕਿ ਚਲੋ ਇੱਕ ਦਿਨ ਹਮ ਬੱਚੋ ਕੋ ਲੈ ਜਾਏ ਕਹੀ ਲੰਚ ਵਗੈਰਾ ਹਮ ਕਰਵਾ ਲਏ ਬੱਚੋ ਕੋ
ਅੱਛਾ-ਅੱਛਾ। ਹਾਂ ਯੇ ਠੀਕ ਹੈ ਚਲੋ ਬੱਚੇ ਇਸ ਤਰ੍ਹਾਂ ਇੰਜੋਏ ਵੀ ਕਰ ਲਤੇ ਹੈ ਹਮਾਰੇ ਸ ਪੇਰੈਂਟਸ ਕੇ ਸਾਥ ਦੇਖੋ ਹਰ ਜਗਾ ਜਾਨਾ ਫਰੈਂਡਸ ਕੇ ਸਾਥ ਹੋਰ ਕੁਛ ਬਾਤ ਹੋਤੀ ਹੈ। ਬੱਚੇ ਥੋੜੇ ਖੁਲ ਕੇ ਖੇਲਤੇ ਹੈ। ਹਮਾਰੇ ਸਾਥ ਫਿਰ ਥੋੜਾ ਸਾ ਕਈ ਬਾਰ ਜਾਤਾ ਐ ਡਾਟ ਵਗੈਰਾ ਵੀ ਬੜ ਜਾਤੀ ਹੈ ਔਰ ਆਪਕੇ ਡਿਸਿਪਲੀਨ ਮੈਂ ਵੀ ਰਹੇਂਗੇ ਸਭਸੇ ਬੜੀ ਬਾਤ ਹੈ ਆਪਕੇ ਸਾ ਜਾਏਗੇ ਡਿਸਿਪਲਨ ਮੈਂ ਹੈ
ਇੱਕ ਜੋ ਸਕੂਲਸ ਕੇ ਬੱਚੇ ਹੈ ਨਾ ਜੈਸੇ ਹਮਾਰੇ ਜੋ ਆਪਣੇ ਸਟੂਡੈਂਟਸ ਹੈ ਉਨਕੇ ਲੀਏ ਬਸ ਇੱਕ ਯੇ ਹੈ ਕਿ ਉਨਕੋ ਆਈ ਕਾਰਡ ਚਾਹੀਏ ਆਪ ਆਪਣਾ ਆਈ ਕਾਰਡ ਉਨਕੋ ਉਨਕੇ ਸਾਥ ਦੇਣਾ ਆਈ ਕਾਰਡ ਵੋ ਪਹਿਨੇ ਰੱਖੇ ਕਿਉਂਕਿ ਆਪਣੇ ਸਕੂਲਸ ਕੇ ਬੱਚੋ ਕਾ ਪਤਾ ਲੱਗ ਜਾ ਜੋ ਆਊਟਸਾਈਡਰਸ ਹੈ ਉਨਕੇ ਲੀਏ ਹਮਣੇ ਕੁਛ ਹੋਰ ਪਲੈਨ ਕਿਆ ਹੈ ਉਨਕਾ ਵੀ ਹੈ ਲੇਕਿਨ ਉਨਕਾ ਆਈ ਕਾਟ ਦੂਸਰਾ ਐ ਜਰਾ ਯੇਹ ਪਤਾ ਲਗ ਜਾਤਾ ਕਿ ਆਪਣੇ ਬੱ ਚੋ ਕਾ ਓਰ ਆਊਟਸਾਈਡਰਸ ਕਾ ਵੀ ਪਤਾ ਲੱਗ ਜਾਤਾ ਹੈ
ਨਹੀਂ ਨਹੀਂ ਸਹੀ ਬਾਤ ਹੈ
ਉਹਰ ਜੋ ਇਜ਼ ਕੈਟੇਗਰੀ ਕੁਛ ਵੀ ਨਹੀਂ ਹੈ ਨਾ ਨਾ ਨਾ ਨਾ ਕੁਛ ਵੀ ਨਹੀਂ ਹੈ ਸੈਵਨਥ ਤੱਕ ਕੇ ਬੱਚੋਂ ਕਾ ਹੈ ਕਿ ਨਰਸਰੀ ਟੂ ਸੇਵਨ ਔ ਜੋ ਲਾਸਟ ਹਮਾਰਾ ਡੇ ਹੋਗਾ ਜੈਸੇ ਟਵਂਟੀ ਫਿਫਥ ਕੋ ਹਮਾਰਾ ਲਾ ਟ ਹੈ ਉਸ ਦਿਨ ਹਮ ਨੇ ਯ ਪਲਨ ਕਿਹਾ ਕਿ ਉਸ ਦਿਨ ਪੇਰੈਂਟਸ ਸਾਥ ਮੈਂ ਆਏ ਪੇਰੈਂਟਸ ਕੇ ਸਾਥ ਹੀ ਬੱਚੇ ਆਏ ਜਰਾ ਹਮ ਚਾਹਤੇ ਪੇਰੈਂਟਸ ਕੇ ਸਾਥ ਵੀ ਦੋ ਬਾਤ ਹੋ ਜਾਏਗੀ ਓਰ ਇਹ ਸਮਝੋ ਉਸ ਮਸਤੀ ਮੈਂ ਪੇਰੈਂਟਸ ਵੀ ਸ਼ਾਮਿਲ ਹੈ ਸਮਝੇ ਆਪ ਜੋ ਵੀ ਵੋ ਉਸ ਦਿਨ ਸਿੰਗਿੰਗ ਵਿੰਗਿੰਗ ਕਾ ਹਮਣੇ ਜੋ ਵੀ ਪ੍ਰੋਗਰਾਮ ਹਾਂ ਵੋ ਵੋ ਹਮਾਰਾ ਇੱਕ ਸਰਪ੍ਰਾਈਜ਼ ਹੈ ਆਪੋ ਕੇ ਲ ਇੱਕ ਜੋ ਲਾਸਟ ਵ ਹ ਉਸੀ ਵਕਤ ਹਮ ਨੇ ਸੋਚਿਆ ਕਿ ਟੂ ਡੇਜ਼ ਪਹਿਲੇ ਹਮ ਪੇਰੈਂਟਸ ਕੋ ਇੱਕ ਇਨਵੀਟੇਸ਼ਨ ਸਮਝੋ ਵੋ ਭੀ ਦੇ ਦੇਂਗੇ ਇੱਕ ਨੋਟਿਸ ਮੇ ਡਾਲ ਦੇਂਗੇ ਉਕੇ ਤੋ ਆਪਕ ਮੈਂਨੇ ਪਹਿਲੇ ਹੀ ਬਤਾ ਦੀਆ ਯੇ ਆਪ ਆਣਾ
ਚਲੋ ਕੋਈ ਨਹੀਂ ਮੈਂ ਤ ਆਊਂਗੀ ਅਬ ਓਰ ਇਸਮੇ ਕਿਆ ਰਹਿਤਾ ਹੈ ਮ ਕੁਛ ਹੋਰ ਵੀ ਹੈ ਕੁਛ ਹੋਰ ਐਕ ਟਿਊਟੀਜ਼ ਵੀ ਰਹੇਗੀ ਸ ਸ ਹਮੇਂ ਕੁਛ ਭੇਜਣਾ ਹੈ ਬੱਚੋ ਕੋ ਸਾਥ ਮੇਂ
ਕੁਚ ਬੀ ਨਹੀਂ ਕੁਛ ਵੀ ਨਹੀਂ ਯੇ ਸਮਰ ਕੈਂਪ ਹੈ ਸਮਝੋ ਬੱਚੋ ਕੇ ਇੰਜੋਏ ਕੇ ਲ ਹੈ ਸਵਿਮਿੰਗ ਸਿੰਗਿੰਗ ਡਾਂਸਿੰਗ ਯੇ ਸਭ ਕੁਛ ਹੈ ਗੇਮਸ ਯੇ ਸਭ ਕੁਛ ਹੈ ਬਟ ਇੱਕ ਪੜ੍ਹਾਈ ਸੇ ਰਲੇਟਿਡ ਅਭ ਹ ਨੇ ਕੁਛ ਐਸਾ ਮਟੀਰੀਅਲ ਨਹੀਂ ਰੱਖਾ ਹਮ ਦੇਖੋ ਉਸੀ ਚੀਜ਼ ਸੇ ਬੱਚੇ ਕੋ ਥੋੜੀ ਦੇਰ ਕੇ ਰਿਲੈਕਸ ਦੇਣਾ ਹੈ ਸਟੱਡੀ ਤੋਂ ਉਹ ਹੋਂਗੇਗੀ ਹੀ ਆਪ ਕਰੇਗੇੇ ਹੀ ਜ ਸਮਰ ਕੈੈਂਪ ਕੇ ਬਾਅਦ ਇਤਨੀ ਛੁੱਟੀਆਂ ਹੈ ਹੋਲੀ ਡੇ ਹੋਮਵਰਕ ਵੀ ਮਿਲਾ ਬੱਚੋ ਕੋ ਉਹ ਸਭ ਕਰੇਗੇ ਵੋ ਤਾਂ ਹੈ ਹੀ ਹੈ ਬੱਚੋਂ ਕੇ ਵੈਕੇਸ਼ਨ ਮੈਂ ਐਡ ਹੀ ਹੈ ਉਨਕੀ ਸਟੱਡੀ ਬਟ ਯ ਫਿਫਟੀਨ ਡੇਜ਼ ਹਮ ਨੇ ਉਨਕੋ ਸਟੱਡੀ ਸ ਥੋੜਾ ਰਿਲੈਕਸ ਰੱਖ
ਠੀਕ ਹੈ ਫਿਰ ਤੋਂ ਮੈਂ ਮੁਝੇ ਹਾਂ ਮੁਝੇ ਥੋੜਾ ਸ ਮੈਂ ਵੀ ਟੈਂਨਸ਼ਨ ਫਰੀ ਹੋ ਰਹੀ ਹੂੰ ਭੇਜਤੀ ਹੂੰ ਫਿਰ ਮੈਂ ਇਸੇ ਕੋਈ ਨਹੀਂ ਕੱਲ ਟਾਈਮਿੰਗ ਕਿਆ ਹੈ ਇਸ ਕੀ ਭੇਜਣੇ ਕੀ
ਟਾਈਮਿੰਗ ਹੈ ਸੁਬਾਹ ਆਠ ਹੈ ਤੋ ਆਠ ਵਜੇ ਅਗਰ ਯੇ ਆ ਸਕਤਾ ਹੈ ਠੀਕ ਹੈ ਨੀ ਤੋ ਸਾਢੇ ਆਠ ਤੱਕ ਆਪ ਭੇਜ ਦੋ ਕਿਉਂਕਿ ਸਾਢੇ ਆਠ ਤੱਕ ਐਂਟਰੀ ਹੈ ਬੱਚੇ ਕੀ ਆਠ ਸਾਢੇ ਆਠ ਤੱਕ ਐਂਟਰੀ ਹੈ ਓਰ ਪੇਮੈਂਟ ਕਾ ਮੈਂ ਆਪ ਕੋ ਬਤਾ ਦੂੰ ਪੇਮੈਂਟ ਕਾ ਯੇ ਹੈ ਕਿ ਜੇ ਪੇਮੈਂਟ ਔਨਲਾਈਨ ਲੀ ਜਾਏਗੀ ਔਰ ਜੇ ਪੇਮੈਂਟ ਐਡਵਾਂਸ ਵੀ ਹੀ ਹੈ।
ਓਕੇ, ਠੀਕ ਹੈ, ਤੋ ਮੁਜੇ ਫੇਰ ਭੇਜੋ ਆਪ ਇਸ ਕਿੳ ਆਰ ਵਗੈਰਾ ਭੇਜੋ ਔਰ ਸਭ ਡਿਟੇਲਸ ਵੀ ਭੇਜ ਦੋ ਤਾਂਕੀ ਮੈਂ ਨਾ ਆਪਣੀ ਨਾਨਦ ਬਾਤ ਕਰੂੰ ਆਰਾਮ ਬੈਠ ਕੇ ਕਿਉਂਕਿ ਆਪ ਪਤਾ ਹੈ ਮੈਂ ਤਾਂ ਸਮਝ ਗਈ ਕਿਉਂ ਮੇ ਆਪਣੇ ਬੱਚੇ ਕੋ ਨਾ ਮੈਂ ਸੈਟਿਸਫਾਈਡ ਹੂੰ ਉਸ ਵੀ ਥੋੜਾ ਸੈਟਿਸਫਾਈਡ ਕਰਨਾ ਹੈ। ਕਿਉਂਕਿ ਉਹ ਬੱਚੇ ਜ਼ਿੱਦ ਤੋਂ ਜ਼ਰੂਰ ਕਰੇਗੇ। ਭੇਜਨੇ ਮੈਂ, ਜਬ ਇਹ ਜਾਏਗਾ ਤਾਂ ਉਹ ਵੀ ਰੋ ਪੜੇਗੀ। ਕਿ ਹਮੇਂ ਵੀ ਬੇਜੋ,
ਹਾਂਜੀ-ਹਾਂਜੀ, ਠੀਕ ਹੈ ਠੀਕ ਹੈ ਆਪ ਉਹ ਵੀ ਬ ਸਹੀ ਏ ਠੀਕ ਹੈ।
ਹਾਂਜੀ-ਹਾਂਜੀ ਆਪ ਮੁਝੇ ਡਿਟੇਲਸ ਭੇਜ ਦੋ,
ਮੈਂ ਭੇਜਦੀ ਹੂੰ, ਆਪ ਵਟਸਐਪ ਪੇ ਭੇਜਤੀ ਠੀਕ ਹੈ ਓਕੇ ਓਕੇ, ਓਕੇ ਜੀ ਥੈਂਕ ਯੂ,